ਹੈਲੋ! ਵਧੀਆ-ਵਧੀਆ, ਤੁਸੀਂ ਸੁਣਾਓ?
ਬਸ ਜੀ, ਵਧੀਆ ਹੋਰ ਕੀ ਕਰਦੇ ਪਏ ਸੀ
ਬਸ ਅ, ਇੰਸਟੀਚਿਊਟ ਤੋਂ ਆਏ ਸੀ।
ਅੱਛਾ ਅੱਛਾ ਮੈਂ ਕਿਹਾ ਬ ਟਾਇਮ ਹੋ ਗਿਆ ਗੱਲ ਨੀ ਹੋਈ। ਜਰਾ ਹਾਲ ਚਾਲ ਹੀ ਪੁੱਛ ਲਈਏ।
ਵਧੀਆ ਵਧੀਆ ਹੋਰ ਤੁਸੀ ਸੁਣਾਓ ਘਰ ਸਭ ਠੀਕ।
ਬਹੁਤ ਵਧੀਆ ਇੱਥੇ ਸਭ ਬਾਬੇ ਦੀ ਮੇਰੇ ਏ ਉੱਥੇ ਸਟੱਡੀ ਵਗੈਰਾ ਕਿਹੜੀ ਕਰ ਰਹੇ ਸੀ?
ਸਟੱਡੀ ਮੈਂ ਯਾਰ ਬੀ ਸੀਏ ਕਰ ਰਿਹਾ ਸੀ।
ਅੱਛਾ-ਅੱਛਾ।
ਹਮ ਉਹਦੀ ਵੀ ਉਹਦੀ ਵੀ ਕੋਚਿੰਗ ਜਾਂਨਾ।
ਅੱਛਾ ਅੱਛਾ।
ਹਾਂ। ਹੋਰ ਕ ਕਿ ਚਲ ਰਿਯਾ ਫੇਰ।
ਬਸ ਅਸੀਂ ਵੀ ਅਸੀ ਤਾਂ ਵੇਲੇ ਇ ਬੈਠੇ ਹਾਂ। ਛੁਟੀੀਆਂ ਪੈਣ ਗਰਮੀ ਦੀ ਕਾਰ ਹੀ ਆ ਕਿਥੇ ਘੁੰਮਣ ਵੀ ਨਹੀਂ ਗਏ ਏਤ ਵਾਰ। ਮੈਂ ਕਿਹਾ ਚਲ ਭਾਜੀ ਨੂੰ ਫ਼ੋਨ ਬਾਰੇ ਪੁੱਛੀਏ। ਹਾਂਜੀ ਅੱਛਾ ਮਤਲ-ਮਤਲਬ ਤੁਸੀਂ ਕੋਚਿੰਗ ਵਗੈਰਾ ਜਾਂਦੇ ਹੋ?
ਹਾਂ ਕੋਚਿੰਗ ਛੁੱਟੀਆਂ ਏ ਨਾ ਕੋਚਿੰਗ ਤੇ ਜਾਂਦੇ ।
ਅੱਛਾ ਅੱਛਾ ਤੇ ਅੱਜ ਮਤਲਬ ਕਿਹੋ ਜਿਹਾ ਰਿਹਾ ਦਿਨ। ਅੱਜ ਵੀ ਗਏ।
ਹਾਂ ਅੱਜ ਗਏ ਸੀ। ਅੱਜ ਸਰ ਦਾ ਬਡੇ ਸੀ। ਹਾਂ ਉੱਥੇ ਫੇਰ ਸਰ ਦਾ ਕੇਕ ਕੁਕ ਕਟਾਇਆ।
ਹਮ।
ਸਰ ਬੜਾ ਵਦੀਆ ਏ ਸਰ ਦਾ ਨੇਚਰ ਬੜਾ ਘੈਂਟ ਹੈ ਮਤਲਬ ਕਿ ਹੋਰ ਬੜਾ ਵਧੀਆ ਮਤਲਬ ਕਿ ਅੱਜ ਕੱਲ ਦੇ ਹਿਸਾਬ ਦੈ। ਫਰੈਂਡਸ ਮਤਲਬ ਮੇਮ ਮੂਮ ਸਾਰੇ ਬੋਲਦਾ ਉਹ ਹ। ਫਰੰਕ ਏ ਪੂਰਾ ਕੁੜੀਆਂ ਮੁੰਡਿਆ ਨਾਲ ਨਾ ਪੂਰਾ ਘੈਂਟ ਏ ਬੜਾ ਵਧੀਆ ਗਾਂਦਾ
ਮ ਮੈਂ ਵੀ ਸੋਚਦਾ ਸੀ ਹ ਮੈਂ ਅਖਆ ਕੋਈ ਮੇਰੇ ਪੰਜ ਗੈਰਾਣੇ ਉਨ੍ਹਾਂਨੂੰ ਟਿਊਸ਼ਨ ਲਗਣਾ ਐਹੀ ਮਤਲਬ ਬ ਸੀ ਏ ਵੀ ਲਈ ਉਹਨਾਂ ਨੇ ਮੈ ਕਹਿ ਪਾਜੀ ਕੋਲ ਪੁੱਛ ਲਈਏ।
ਹਾਂ ਕੋਚਿੰਗ ਸੈਂਟਰ ਵਧੀਆਏ
ਅੱਛਾ ਅੱਛਾ
ਸ਼ੌਂਕ ਹੈ ਨਾ ਫੁਆਾਰਾ ਚੌਕ ਉੱਧਰ। ਹਮ ਫੀਸ ਓਹ ਸੋਲਾਂ ਹਜ਼ਾਰ ਰੁਪਏ, ਸੋਲਾਂ ਹਜ਼ਾਰ ਰੁਪਏ ਲੈਂਦਾ ਉਹ ਕੱਠੀ। ਹਾਂ ਇੱਕ ਵਾਰੀ ਲੇ ਲੇਗਾ ਜਿੰਨਾ ਸਿਲੇਬਸ ਏ ਓਨੀ ਹਾਂ ਉਹ ਤਕ ਕਰਾਏਗਾ ਤੁਹਾਨੂੰ ਜਿੰਨਾ ਸਲੇਬੁਸ ਏ। ਹਾਂ। ਵਧੀਆ ਮਤਲਬ ਕਿ ਉਹ ਮੈਂ ਯਰ ਅੱਜ ਬਸ ਨਾਲ ਮਜ਼ਾਕ- ਮਜੂਕ ਕੱਲ ਵੀ ਕਹਿ ਰਿਹਾ ਸੀ ਸਰ ਕੋਈ ਨੀ ਖੇਡਾਂਗੇ ਪੱਤੇ ਪੁੱਤੇ ਰੱਖੇ ਪਏ ਨੇ ਤਾਸ਼ ਤੂਸ਼
ਹੂੰ -ਹੂ
ਹਾਂ ਉਂਦਾ ਸਾਰੇ ਅੱਜ ਸਾਰੇ ਬੱਚੇ ਬੈਠੇ ਹੋਏ ਪਤਾ ਨੀ ਕਿ ਮੈਨੂੰ ਪੁੱਛਦਾ ਵਿਆਹ ਯੇ ਤੋ ਤੁਮ ਵੀ ਕਰ ਸਕਦੇ ਹੋ ਮੈਂ ਸਰ ਆਪ ਤਾਂ ਚੀਤੇ ਹੋ ਇਸ ਕਰਕੇ ਕਰ ਲੈ। ਮੈ ਹ ਹ ਹ ਸਾਰੇ ਹੱਸਣ ਲੱਗ ਗਏ ਕਹਿੰਦੇ ਸਰ ਆਪ ਤੋਂ ਚੀਤੇ ਹੋ ਯੇ ਬਾਤ ਤੋਂ ਸਹੀ ਹੈ।
ਅੱਛਾ-ਅੱਛਾ
ਹਾਂ
ਅੱਛਾ ਮਤਲਬ ਫਰੈਂਡ ਹੀ ਏ।
ਮਤਲਬ ਫਰੈਂਡਲੀ ਯੇ ਪੂਰਾ ਸਾਰਿਆਂ ਨੂੰ ਘੈਂਟ ਰਖਦਾ।
ਤੇ ਬਚਿਆ ਵਗੈਰਾ ਨੂੰ ਮਾਰਦੇ ਤੇ ਨੀ ਸਰ
ਨਾ- ਨਾ ਮਾਰਦਾ -ਮੁਰਦਾ ਕੋਈ ਨੀ ਹੈ ਗੁੱਸਾ ਹੋ ਜਾਂਦਾ। ਪਰ ਮਾਰਦਾ ਕੋ ਨ ਵਧੀਆ ਮੀ ਮੋਮ ਜਿਹੜੇ ਵੀ ਚੱਲਦੇ ਹੁੰਦੇ ਆ ਅੱਜ ਕੱਲ ਪੜਾਉਂਦੇ ਪੜਾਉਂਦੇ ਬੋਲਦਾ ਬੜਾ ਸਵਾਦ ਆਉਂਦਾ ਪੜ੍ਹਾਈ 'ਚ ਵੀ ਦਿਲ ਲੱਗਦਾ ਫਿਰ
ਅੱਛਾ -ਅੱਛਾ ਤੇ ਮੈਂ ਸੁਣਿਆ ਸੀ ਵੀ ਅੱਜ ਕੱਲ ਟੀਚਰ ਹੈਗੇ ਨੇ ਇਹੋ ਜਿਹੇ ਵਧੀਆ ਮਗਰ ਕੁਛ ਖੜੂਸ ਜੇ ਵੀ ਹੈਗੇ ਨੇ।
ਹਾਂ ਪਰ ਨਹੀਂ ਯਾਰ ਸਾਡੇ ਅਸ ਤੇ ਬੜਾ ਘੈਟ ਅ ਮੁੜਾ ਉਹਦੀਆ ਆਪਾਂ ਪਹਿਲੀ ਵਾਰੀ ਕੇਕ ਕਟਾਇਆ ਕਿਸ ਸੀ ਟੀਚਰ ਦਾ ਹਾਂ ਸਰ ਦਾ ਬਰਥਡੇ ਸੀ ਸਾਰੇ ਮਤਲਬ ਕਿ ਦੂਜਾ ਬੈਚ ਵੀ ਨਾਲ ਹੀ ਆਇਆ ਸੀ। ਕੁੜੀਆਂ- ਕੁੜੀਆਂ ਸਾਰੀਆਂ ਬੜੀ ਸੋਹਣੀਆਂ ਸੀ ਉਹ ਮਏ ਗੋਡ
ਅੱਛਾ -ਅੱਛਾ
ਹਾਂ
ਕਿੰਨੇ ਕਿੱਲੋ ਦਾ ਸੀ ਜ਼ਿਆਦਾ ਵੱਡਾ ਸੀ।
ਹਾਂ ਕੇਕ ਲੈ ਗਏ ਸੀ ਕਿੱਲੋ ਦਾ ਲੈ ਗਏ ਸੀ ਸ਼ਾਇਦ ਹੂੰ ਪਾਈਨ ਐਪਲ ਫਲੇਵਰ ਲੈ ਗਏ ਸੀ ਫਰੂਟ ਵਾਲਾ
ਸਰ ਤਾਂ ਖੁਸ਼ ਹੋ ਗਿਆ ਹੋਣਾ ਪੂਰਾ
ਹਾਂ ਸਰ ਨਹੀਂ ਹੋਰ ਵੀ ਬੱਚੇ 'ਚ ਲੈ ਗਿਆ ਸੀਗੇ ਇੱਕ ਉਹ ਯਾਰ ਬੜੀ ਚੜਾਈ ਹੈ ਸਰ ਦੀ ਪਹਿਲਾਂ ਵੀ ਬੜਾ ਪੜਾਉਂਦਾ ਰਿਹਾ ਵ
ਅੱਛਾ
ਇੰਸਟਾਗ੍ਰਾਮ ਤੇ ਫੋਲੋ ਕੀਤਾ ਨਾ
ਹੂੰ -ਹੂੰ
ਚੱਲਿਆ ਮਤਲਬ ਸਰ ਕਾਫੀ
ਹੋਰ ਸੁਣਾਓ। ਫਿਰ ਸਰ ਨਾਲ ਗੱਲਾਂ ਮਾਰੀਆਂ ਤੇ ਸਰ ਵਗੈਰਾ ਨਾਲ ਗੱਲਾਂ ਮਾਰੀਆਂ ਫੇਰ
ਉਹਦੋ ਵਧੀਆ
ਅੱਛਾ ਤੇ ਮਤਲਬ ਜਿੱਥੇ ਤੁਸੀ ਜਾਂਦੇ ਹੋ।
ਹੈਂ
ਮਤਲਬ ਜਿਥੇ ਤੁਸੀਂ ਜਾਂਦੇ ਹੋ ਮਤਲਬ ਉਹ ਕਿੰਨਾ ਕੁ ਉਹ ਵੱਡਾ ਹੈ ਮਤਲਬ
ਮਤਲਬ ਓਨੇ ਘਰ ਹੀ ਉਹਦਾ ਤੇ ਉਹਨੇ ਉੱਪਰ ਇੱਕ ਰੂਮ ਬਣਾਇਆ ਪਿਆ ਜਿਵੇਂ ਅੰਦਰ ਆਪਾਂ ਨੀ ਬਨਾਇਆ ਤ ਆਹੋ ਜਾਈਏ ਇੱਕ ਰੂਮ ਤੇ ਕੁਰਸੀਆਂ ਲਾਈਆਂ ਪਈਆਂ ਏਸੀ ਲਾਇਆ ਹੋਇਆ।
ਹੂੰ
ਮਤਲਬ ਸਾਨੂੰ ਤੇ ਹਲੇੇ ਅੱਡ ਪੜ੍ਹਾ ਰਿਹਾ ਨਾ ਅਸੀਂ ਪਿੱਛੇ ਹ ਸਾਡਾ ਸਿਲੇਬਸ ਘੱਟ ਹੋਇਆ ਪਿਆ।
ਜਿਵੇ ਦੋ ਬੈਚ ਪੜਉਂਦਾ।
ਹਾਂ ਦੋ
ਤੇ ਮਤਲਬ ਮਹੀਨੇ ਦੀ ਫੀਸ ਵੀ ਲੈਂਦਾ ਹੈ ਫਿਰ ਸਾਲ ਦੀ ਇਕੱਠੀ ਫੀਸ ਲੈਂਦਾ ਹੈ।
ਉਹ ਜਿਵੇਂ ਮਰਜ਼ੀ ਦੇਦੋ ਤੁਸੀਂ। ਮੰਥਲੀ ਦੇ ਦੋ ਚਾਹੇ ਜਿਵੇਂ ਮਰਜ਼ੀ ਦੇ ਦੋ। ਨੇ ਪੈਸੇ ਪੂਰੇ ਕਰਨੇ। ਅਹ ਛੇ ਕੁ ਸਾਲ ਦਾ ਸ਼ਾਇਦ।
ਅੱਛਾ -ਅੱਛਾ ਫੇਿਰ ਤੁਹੂੰ ਵਧ ਨ ਵਾਧੂ ਨਾ।
ਹਾਂ ਸਰ ਬੱਚੇ ਬੜੇ ਮਤਲਬ ਕੀ ਵਧੀਆ। ਕੈਡ ਨੇਚਰ ਵਧੀਆ ਨਾ। ਸਰ ਦੱਸ ਕਰਕੇ ਬੱਚੇ ਵੀ ਵਧੀਆ ਬਿਹੇਵ ਕਰਦੇ ਇਹਨਾਂ ਨਾਲ।
ਅੱਛਾ -ਅੱਛਾ।
ਮੈਂ ਵੀ ਇਹ ਤੇ ਕਹਿ ਰਿਹਾ ਸੀ ਅੱਜ ਤੱਕ ਕੇਕ ਨੀ ਕਟਾਇਆ ਸੀ ਕਿਸੇ ਸਰ ਦਾ ਪਰ ਤੁਹਾਨੂੰ ਸਰ ਵਧੀਆ ਲੱਗ ਗਿਆ ਇਸ ਕਰਕੇ
ਅੱਛਾ ਨਹੀਂ ਅੱਜ। ਅਕਲ ਹੈਗੇ ਨੇ ਸਰ ਬੜੇ ਵਧੀਆ ।ਅਜ ਕੱਲ੍ਹ ਜਿਵੇਂ ਟੀਚਰ ਵਗੈਰਾ ਵੀ ਹੋਵੇ ਨੇ ਹੋਰ ਮੈਡਮਾਂ। ਓਈ ਬੜਾ ਕਰਦੀਆਂ ਨੇ।
ਕਈ ਹੁੰਦੀ ਏ ਯਾਰ ਦੇਖ ਪੜਾਣ ਉਦੇ ਪੈਹਿਆਂ ਦੇ ਚੱਕਰ 'ਚ। ਪੜ੍ਹਾਂਦੇ ਨੇ ਮਤਲਬ ਕਿ ਕਈ ਤੇ ਓ ਸਰ ਦਾਨ'ਚ। ਝਰਨੀਆਂ ।ਸਰ ਪੈਸਾਂ ਦੇ ਕਰਕੇ ਨੀ ਪੜਾਂਦਾ। ਸਰ। ਤੇ ਮਤਲਬ ਵਧੀਆ ਆਪਣੇ ਤਰੀ। ਕਿ ਨਾਲ ਆਪਣਾ ਸਮਝ ਕੇ ਪੜਾਂਦਾ।
ਅੱਛਾ ਅੱਛਾ। ਨਈ ਮੈਂ ਵੀ ਏਨ ਹਾਂ ਜਦੋ ਮੈਂ ਮਤਲਬ ਕੋਲੇਜ'ਚ। ਸਕੂਲ ਵਗੈਰਾ ਹੈਗਾ ਸੀ ਤੇ ਤਾਂ ਈ ਮੈਂ ਟਿਊਸ਼ਨ ਜਾਂਦਾ ਰਿਆ ਏਕ ਮੈਮ ਹੈ ਸੀ ਸ਼ਾਲੂ ਮੈਮ। ਨਾਮ ਦੀ ਉਹ ਵੀ ਮਤਲਬ ਬੜਾ ਵਧੀਆ। ਵਧੀਆ ਪੜਾਂਦੀ ਸੀ। ਮਤਲਬ ਪੈਹੇ ਨੂੰ ਨੀ ਵੇਖਦੀ ਸੀ ਓ ।ਮਤਲਬ ਨਾ ਜੇ ਪੜਾਂਦੇ-ਪੜਾਂਦੇ ਆਪ ਰੋਣ ਲਗ ਜਾਂਦੀ ਸੀ ਵੀ ਤੁਸੀਂ ਪੜ੍ਹ ਲੋ। ਪੜ੍ਹਦੋ ।ਕਈ ਬੱਚੇ ਪੜ੍ਹਦੇ ਨੀ ਸੀ।
ਹੂੰ।ਏਹੋ ਜਏ ਟੀਚਰ ਈ ਹੁੰਦੇ ਨੇ ਵਧੀਆ। ਓ ਤਾਂ ਓਈ ਪਾਸ ਕਰਾਂਦੇ ਨੇ ਏਵੇਂ ਤਾਂ ਕੋਈ ਪਾਸ ਵੀ ਨੀ ਹੁੰਦਾ। ਨਾਲ ਓਕੇ 'ਚ ਕੀ ਫਾਇਦਾ ਡਾਂਟ। ਦੇ ਰੋ। ਡਾਂਟਦੇ ਰੋ।ਏਦਾ ਤੇ ਕੋਈ ਫੈਦਾ ਵੀ ਨੀ।
ਸਈ ਕਿਆ।
ਹੂੰ।
ਤੇ ਬੱਚੇ ਜਾਬ ਨੀ ਮਤਲਬ ਓ ਹੈ ਵੀ ਚੇਂਜ ਹੋਣ ਦੀ ਤੇ ਟੀਚਰ ਵੀ ਕੀ ਕਰ ਰੇ।
ਹੂੰ ਹੂੰ ਹੂ ਹੋ ਸਭ ਵਧੀਆ ਹੋਣਾ।
ਹੂੰ।
ਹੂੰ।
ਅੱਛਾ ।
ਹੋਰ ਸਭ ਠੀਕ ਆ।
ਬਸ ਜੀ ਵਧੀਆ ਤੁਸੀਂ ਸੁਣਾਓ।
ਵਧੀਆ ਵਧੀਆ ਤੁਸੀਂ ਸੁਣਾਓ।
ਬਸ ਏਥੇ ਞੀ ਵਧੀਆ ਫੇਰ ਕੇਕ ਕੁ ਕਟ ਕੇ ਘਰ ਆਏ ।
ਹਾਂਜੀ ਕੇਕ ਕੂ ਕੱਟਿਆ ਫੇਰ। ਮਤਲਬ ਕਿ ਸਾਰਿਆਂ ਨੇ ਖਾਧਾ। ਗੱਲਾਂ ਬਾਤਾਂ ਮਾਰੀਆਂ। ਏਕ ਦੂਸਰੇ ਦੀ ਬੇਸਤੀ ਕੀਤੀ ਇਹ ਸਰਵਜੋਤ ਕਿਆ ਫੇਰ ਪਾਲਟੀ। ਟੀ ਸਰ ਕਹਿੰਦਾ ਦਾਂਗਾ ਪਾਲਟੀ ਕਿਉਂਕਿ ਓਸ ਟੈਮ ਸਵੇਰ ਦਾ ਸੀ ਨਾ। ਸਵੇਰੇ ਕੁਝ ਖਾਣ ਨੂੰ ਵੀ ਨੀ ਹੁੰਦਾ।
ਅੱਛਾ ਅੱਛਾ। ਚਲੋ ਤੇ ਮਤਲਬ ਸਕੂਲ ਵਿੱਚ ਮਤਲਬ ਸਰ ਏਨਾ ਫਰੈਂਕ ਹੈਗਾ, ਖਾਧੀ ਘਰ ਘਰ ਏ।
ਹੈਂ,
ਸਕੂਲ ਵਿਚ ਹੈਗਾ, ਫਰੈਂਗ ਫੇਰ ਘਰ-
ਹੂੰ -ਨਈ ਵੈਸੇ ਫਰੈਂਕ ਏ ਵਧੀਆ।
ਅੱਛਾ -ਅੱਛਾ, ਤੇ ਮਤਲਬ ਜਿਵੇਂ- ਹੁਣ ਮੰਨ ਲਓ ਕਈ ਵਾਰ ਅਗਰ ਤੁਸੀਂ ਮਤਲਬ ਸਕੂਲ ਚ ਚੱਲੇ ਓ ਕੱ ਕੱਪੜੇ ਵਗੈਰਾ ਘਰ ਦੇ ਪਾਗੇ, ਤੇ ਕੁਛ ਕਹਿੰਦਾ ਸਰ ਵਗੈਰਾ।
ਹੈਂ, ਕੁਛ ਕੀ-
ਜੇ ਮੰਨ ਲਓ ਕਿ ਸਕੂਲ ਤੁਸੀਂ ਘਰ ਦੇ ਕੱਪੜੇ ਚੱਲਗੇ ਪਾ ਕੇ, ਫੇਰ ਕੁਛ ਕਹੇਗਾ ਤੇ ਨੀ ਜੇ
ਨਾ- ਨਾ ਕੁਛ ਨੀ ਕਹਿੰਦਾ।
ਅੱਛਾ -ਅੱਛਾ।
ਨਾ ਹਾਂ ਵਧੀਐ।
ਅੱਛਾ ਤੇ ਫੇਰ ਪਾਰਟੀ ਕਿੱਥੇ ਦੇ ਰੇ ਨੇ ਸਰ। ਆਸ ਪਾਸ ਕਿਸੇ ਹੋਟਲ ਵਿਚ ਦੇ ਦੇਣ, ਅੱਛਾ ਅੱਛਾ । ਅੱਛਾ- ਅੱਛਾ ਅਗੇ ਓਨੇ ਦਿੱਤੀ ਪਾਲਟੀ ਸਰ ਨੇ ਕਿਸੇ ਨੂੰ।
ਹੂੰ,
ਅੱਛਾ।
ਨੰਦਾ ਵਧੀਆ।
ਹੂੰ ਤੇ ਸਰ ਮਤਲਬ ਕਿੰਨੇ ਕੇ ਸਾਲ ਉੱਥੇ, ਛੇ ਸਾਲ ਤੁਸੀਂ ਕਿਹਾ। ਤੇ ਕਿੰਨੇ ਕੁ ਬੱਚੇ ਆਂਦੇ ਉਹਨਾਂ ਦੇ ਇੱਕ ਬੈਚ ਚ।
ਜਿਵੇਂ ਆਪਾਂ ਤੇ ਨਵੇਂ -ਨਵੇਂ ਆਣਾ, ਇਸ ਕਰਕੇ ਮਤਲਬ ਕਿ ਜੋ ਸਾਡਾ ਸਿਲੇਬਸ ਪਿੱਛੇ ਸਾਨੂੰ ਅਲੱਗ ਹੀ ਪੜਾਂਦਾ ਚਾਰ ਪੰਜ ਮੁੰਡੇ
ਅੱਛਾ -ਅੱਛਾ। ਤੇ ਮਤਲਬ ਸਰ ਨੂੰ ਮਤਲਬ ਸਰ ਦੀ ਕਮਾਈ ਬੜੀ ਹੋਣੀ ਐ, ਮੈਂ ਕਿਹਾ ਮਤਲਬ ਇੱਕ ਬੱਚੇ ਦਾ ਸੋਲ੍ਹਾ ਹਜ਼ਾਰ ਕਿੰਨੇ ਬੱਚੇ ਹੋਣੇ ਨੇ।
ਪਰ ਫਿਰ ਹੋਏ ਵੀ ਤੇ ਇੱਕ ਸਾਲ ਦੀ ਇਨਕਮ ਨਾ।
ਹਾਂ-ਹਾਂ ਨਈ ਇਹ ਤਾਂ ਹੈ।
ਹੂੰ, ਹੂੰ ।
ਹੂੰ, ਅੱਛਾ-ਅੱਛਾ। ਤੇ ਸਰ ਦੀ ਮਤਲਬ ਵਾਈਫ ਵਗੈਰਾ ਵੀ ਹੈਗੇ ਨੇ, ਉਹ ਵੀ ਪੜਾਂਦੇ ਨੇ ਜਾਂ ਫਿਰ ਖਾਲੀ
ਨਾ, ਹਲੇੇ ਇਹਨਾਂ ਦੀ ਕੱਲ੍ਹੇ ਹੀ ਨੇ।
ਅੱਛਾ-ਅੱਛਾ।
ਹੂੰ।
ਹੂੰ, ਮਤਲਬ ਸਰ ਵਗੈਰਾ ਜਿਹੜੇ ਪੜਾਂਦੇ ਨੇ ਬਲੈਕ ਬੋਰਡ ਤੇ ਪੜਾਂਦੇ ਨੇ, ਫਿਰ ਜਿਹੜਾ ਉਹ ਦੂਸਰਾ ਹੈ ਵਾਈਟ
ਹੂੰ ਬਲੈਕ ਬੋਰਡ, ਵਾਈਟ ਬੋਰਡ ਹੁੰਦਾ ਹੈ ਜਿਹੜਾ। ਉੱਥੇ ਪੜਾਂਦੇ ਨੇ।
ਹੂੰ ਹੋਰ ਸੁਣਾਓ ਭਾਜੀ।
ਹੂੰ, ਹੂੰ।
ਚਲੋ ਮੈਂ ਵੀ ਹੁਣ ਵੇਖਾਂ ਭਾਂਜਿਆਂ ਨੂੰ ਲੱਗਿਆ ਸੀ ਮੈਂ ਟ੍ਰੇਨਿੰਗ ਚਲ ਰਹੀ ਤੇਰੀ ਜਾਣ ਵਧੀਆ ਜੇ।
ਆਇਓ- ਆਇਓ ਕੋਈ ਨਾ।
ਤੇ ਮਤਲਬ ਸਰ ਵਗੈਰਾ ਹੋਰ ਵੀ ਹੈਗੇ ਨੇ, ਜਾਂ ਘਰ ਮਤਲਬ ਵਧੀਆ ਜੀ ਜਿਵੇਂ ਕੱਲੇ ਹੀ ਹੈਗੇ ਨੇ ਹਲ
ਨਹੀਂ ਹੋਰ-ਹੋਰ ਵੀ ਐ। ਪਰ ਸਾਨੂੰ ਤੇ ਮੈਮ ਨੇ ਫੇਰ ਇਸ ਘਰੇ
ਅੱਛਾ-ਅੱਛਾ
ਪੁੱਤਰ ਹੂੰ-ਹੂੰ
ਅੱਛਾ ਤੇ ਬਸ ਜੀ ਵਧੀਆ ਤੁਸੀਂ ਦੱਸੋ ਘਰ ਸਭ ਵਧੀਆ ਤੁਹਾਡੇ
ਵਧੀਆ ਵਧੀਆ ਹੋਰ
ਅੱਛਾ, ਬਸ ਇੱਥੇ ਵਧੀਆ ਨੇ।
ਮੈਂ ਕਿਹਾ ਚਲੋ ਭਾਜੀ ਨੂੰ ਫੋਨ ਕਰਕੇ ਪੁੱਛ ਲਾਂ ਉਹ ਜਾਂਦੇ ਨ ਨੇਟ ਕੋਚਿੰਗ ਵਗੈਰਾ ਪੁੱਛ ਲਿਆ ਮੈਂ ਫੀਸ ਵਗੈਰਾ ਦਾ ਕਿੰਨੇ ਸਾਲ ਦੀ ਕਿਸ ਤਰਾਂ ਹੂੰ- ਹੂੰ।
ਉਹਦੀ ਨੇਚਰ ਵੀ ਵਧੀਆ ਹੈ ਪੜਉਣ ਦਾ ਸਟਾਈਲ ਵੀ ਸਹੀ ਹੈ ਪੜ੍ਹਦੇ ਪੜ੍ਹਦੇ ਹਸਾਉਂਦਾ ਰਹਿੰਦਾ ਵਿਚ -ਵਿਚ
ਚਲੋ ਠੀਕ ਹੈ ਭਾਜੀ ਬਹੁਤ ਅੱਛਾ ਫਿਰ ਗੱਲ ਕਰਨਾ ਤੁਹਾਡੇ ਨਾਲ ਓਕੇ- ਓਕੇ ਭਾਜੀ।